ਹਾਂਜੀ, ਸਸ਼੍ਰੀ ਕਾ
ਹਾਂਜੀ, ਸਸ੍ਰੀ ਕਾਲ ਜੀ, ਹੋਰ ਕਿੱਦਾਂ ਜੀ?
ਹਾਂਜੀ, ਸਬ ਵਦੀਆ ਵਾਏਗੁਰੂ ਦੀ ਮੇਰ ਨਾਲ।
ਚਲੋ ਬੋਤ ਵਦੀਆ ਜੀ, ਹੋਰ ਕੀ ਹੋ ਰਿਆ ਸੀ?
ਹੁਣ ਬਸ ਅਸ ਸਬ ਦੇ ਘਰਾਂ ਇਚ ਹੁੰਦਾ ਐ ਇਸ ਸਮੈ ਓਈਓ, ਖਾਣ-ਪੀਣ ਦੀ ਤਿਆਰੀਆਂ ਈ ਹੋ ਰੀ ਐਂ।
ਚਲੋ, ਹੋਰ ਅੱਜ ਤੇ ਸੰਡੇ ਸੀਗਾ, ਕਿਤੇ ਗਏ ਨੀ।
ਅ, ਨਈ ਜੀ ਅੱਜ ਘੁੰਮਣ ਦਾ ਓਇਉ ਥੋੜੀ ਤਬੀਅਤ ਦੀ ਵਜੇ ਨਾਲ ਰੈ ਗਿਆ। ਗਰਮੀ ਵੀ ਏਨੀ ਏ ਕਿ ਬੰਦਾ ਬਾਰ ਨਿਕਲੇ ਵੀ ਕੀ ਗਰਮੀ ਦਾ ਤੇ ਕਿ ਦੇਖ ਈ ਰੇਔ ਰਿਕੌਡ ਕਿਵੇਂ ਟੁੱਟ ਗਯਾ ਬਈਆ।
ਤੇ ਬੋਤ ਜਾਅਦਾ ਈ ਸੀ ਜੀ। ਕੁਛ ਜਾਅਦਾ ਈ ਗਰਮੀ
ਹਾਂਜੀ, ਬੋਤ ਗਰਮੀ ਐ, ਗਰਮੀ ਤੇ ਬਰਦਾਸ਼ ਤੋਂ ਬਾਰ ਹੁੰਦੀ ਪਈ ਏ ਕਿ ਮੇਰੇ ਕੋਲ ਤੇ ਬਾਰ ਨਿਕਲਿਆ ਈ ਨੀ ਜਾਂਦਾ, ਕਮਰੇ ਤੋਂ ਬਾਰ ਨੀ ਨਿਕਲਿਆ ਜਾਂਦਾ। ਅੱਛਾ, ਰਸੋਈ ਦੇ ਚ ਵੜਨ ਨੂੰ ਵੀ ਬੋਤ ਪਰੇਸ਼ਾਨੀ ਹੁੰਦੀ ਏ ਲੇ ਲੇਕਿਨ ਬਾਰ ਫਿਰ ਘੁੰਮਣ ਜਾਂਦੇ ਤੇ, ਬਿਲਕੁਲ ਈ ਬਸ ਹਰ ਜਗਾ ਠੰਡਕ ਰਏ ਤਦ ਤੇ ਲੱਗਦਾ ਏ, ਹਾਂਜੀ।
ਤੇ ਬਿਲਕੁਲ ਨੀ ਨਿਕਲੇਆ ਜਾਂਦਾ ਐਸ ਟੈਮ ਅਸੀਂ ਵੀ ਅਪਣੀ ਛੱਤ ਤੇ ਆ ਕੇ ਘੁੰਮਦੇ ਆ। ਥੋੜੀ ਸੈਰ ਵੀ ਹੋ ਜਾਂਦੀ ਏ ਏਸ ਬਹਾਨੇ ਅੰਦਰ ਬੈਠੇ-ਬੈਠੇ ਵੀ ਬੰਦਾ ਅੱਕ ਜਾਂਦਾ ਐ ਨਾ।
ਹਾਂਜੀ-ਹਾਂਜੀ ਬੋਹਤ, ਅੰਦਰ ਅੱਕ ਤੇ ਜਾਂਦੈ ਲੇਕਿਨ ਐ ਹੁੰਮਸ ਬਸ ਨਾ ਹੋਏ ਨਾ ਤੇ ਹੋਰ ਸਈ ਲੱਗੇ, ਹੁੰਮਸ ਹੁੰਦੀ ਏ ਤੇ ਫੇਰ ਮੈਨੂੰ ਦਿੱਕਤ ਹੋਣ ਲੱਗਦੀ ਏ, ਘੁਟਣ ਹੋਣ ਲੱਗਦੀ ਏ ਬਾਰ, ਹਾਂਜੀ।
ਪਰ ਐਵੇ ਨਾ ਅੰਦਰ ਬੈ-ਬੈ ਕੇ ਕਿੰਨਾ ਕਿ ਬੰਦਾ ਏ-ਸੀ ਚਲਾ ਲੇਗਾ ਨਾ ਕਿੰਨਾ ਈ ਪੱਖਿਆਂ ਚ ਬੈ ਜੇਗਾ।
ਹਾਂ ਓ ਵੀ ਗੱਲ ਤੁਆਡੀ ਬਿਲਕੁਲ ਸਈ ਐ।
ਹਾਂ ਹੁਣ ਇਸ ਟੈਮ ਉੱਪਰ ਆਏ ਆ ਨਾ ਥੋੜਾ ਖੁੱਲਾ ਵੀ ਲੱਗ ਰਿਆ ਹਵਾ ਵੀ ਲੱਗ ਰਈ ਐ।
ਹਾਂਜੀ, ਓਈਓ ਬਾਰ ਦੀ ਅਪਣੀ ਹਵਾ ਹੁੰਦੀ ਐ। ਕੁਦਰਤ ਵਾਲੀ ਓ ਤੇ ਕੁਦਰਤ ਦੀ ਹੁੰਦੀ ਐ ਬਸ ਏਈ ਐ ਕਿ ਹਾਂ ਓ ਥੋੜਾ ਦਵਾਈਆਂ ਵਗੈਰਾ ਹਾਂ ਓਨਾਂ ਤੇ ਹੋਰ ਜ਼ਾਦਾ ਘੁੱਟਣ ਜੀ ਮਹਿਸੂਸ ਹੁੰਦੀ ਐ। ਨੋਰਮਲ ਨੀ ਲੱਗਦਾ ਹਾਂ ਹੋਰ ਥੋੜਾ ਉਸ ਤਰ੍ਹਾਂ ਗਰਮੀ ਦੀ ਵਜਾ ਨਾਲ ਜ਼ਿਆਦਾ ਹਾਂਜੀ, ਹਾਂਜੀ ਉਈ ਉਹ
ਕੀ ਗੱਲ ਹੋ ਗਈ ਦਵਾਈਆਂ ਕਾਦੀਆਂ ਖਾ ਰਹੇ ਹੋ
ਉਹ ਥੋੜੀ ਪ੍ਰੋਬਲਮ ਸੀ ਡਿਪਰੈਸ਼ਨਸ ਦੀ ਤਾਂਹੀ ਉਹ ਦਵਾਈਆਂ ਚੱਲਦੀਆਂ ਨੇ ਤਾਂਹੀ ਉਹ ਦਵਾਈਆਂ ਰੋਜ਼ ਖਾ ਨੀ ਆ ਨਾ ਤੇ ਉਹ ਦਵਾਈ ਦੀ ਵਜਾ ਨਾਲ ਥੋੜ੍ਹੀ ਜ਼ਿਆਦਾ ਘੁੱਟਣ ਰਹਿੰਦੀ ਐ ਐਸੀ ਲਈ
ਸਿਮਰਨ ਕਰੋ ਨਾ ਪਾਠ ਕਰਿਆ ਕਰੋ ਕਿਉਂ ਦਵਾਈਆਂ ਖਾਂਦੇ ਹੋ ਬਾਬਾ ਜੀ ਨੇ ਸਭ ਠੀਕ ਕਰ ਦੇਣਾ ਅੱਗੇ
ਹਾਂਜੀ ਗੱਲ ਤੇ ਤੁਹਾਡੀ ਸਹੀ ਐ ਬਸ ਉਹੀ ਓ ਹੈ ਨਾ ਕਰਵਾਣ ਵਾਲਾ ਵੀ ਉਹੀ ਹੀ ਹੈ ਅਸੀਂ ਕੋਸ਼ਿਸ਼ ਵੀ ਕਰਨੇ ਆ ਤੇ ਟੈਨਸ਼ਨਾਂ ਵੱਲ ਦਿਮਾਗ ਚਲਾ ਜਾਂਦਾ ਇਧਰ ਉੱਧਰ ਚਲਾ ਜਾਂਦਾ
ਬਿਲਕੁਲ ਉਹ ਤੇ ਹੈ ਹੀ ਏ ਦੇਖੋ ਤੇ ਇਨਸਾਨ ਹੈਗੇ ਆ ਇੰਨੀ ਸ਼ਕਤੀ ਬਕਤੀ ਤੇ ਹੈ ਨੀਂ ਕਿ ਬਿਲਕੁਲ ਹੀ ਅਸੀਂ ਛੱਡ ਦੀਏ ਟੈਨਸ਼ਨਾਂ ਜਾਂ ਕੁਛ ਵੀ ਏ ਹਨਾ ਬਾਬਾ ਜੀ ਆਪੇ ਕਿਰਪਾ ਪਾ ਕਰਨਗੇ ਤੇ ਸਭ ਕੁਛ ਠੀਕ ਹੋ ਜੇਗਾ ਕੋਈ ਨੀ ਆ
ਹਾਂਜੀ, ਹਾਂਜੀ
ਹਾਂਜੀ ਸੰਡੇ ਨੂੰ ਤੇ ਚਲੋ ਸਵੇਰੇ-ਸਵੇਰੇ ਬੰਦਾ ਚਲਾ ਜਾਂਦਾ ਗੁਰਦੁਆਰੇ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਐ ਅਸੀਂ ਤੇ ਤੜਕੇ ਹਾਂ ਅਸੀਂ ਤੇ ਤੜਕੇ ਸੰਡੇ ਵਾਲੇ ਦਿਨ ਸ ਸਵੇਰੇ ਉੱਠ ਕੇ ਸੀਸਗੰਜ ਗੁਰਦੁਆਰੇ, ਬੰਗਲਾ ਸਾਹਿਬ ਗੁਰਦੁਆਰੇ ਜ਼ਰੂਰ ਜਾਈਦੇ
ਅੱਛਾ, ਅੱਛਾ ਤੁਸੀਂ ਉ ਹਾਂ ਉੱਥੇ ਦਰਸ਼ਨ ਕਰਦੇ ਹੋ ਰੋਜ਼ ਵਾਹਿਗੁਰੂ ਦੀ ਮੇਹਰ ਨਾਲ ਚਲੋ ਉੱਥੇ ਤਾਂ ਬਹੁਤ ਹੀ ਵਧੀਆ ਐ ਸੱਚੇ ਪਾਤਸ਼ਾਹ ਦੀ ਮੇਹਰ ਨਾਲ
ਰੋਜ਼ ਤੇ ਨਹੀਂ ਕਹਿ ਸਕਦੇ ਰੋਜ਼ ਤੇ ਅਸੀਂ ਆਪਣੇ ਸਿੰਘ ਸਭਾ ਗੁਰਦੁਆਰੇ ਚਲੇ ਜਾਈਦੇ ਹਾਂ ਸੰਡੇ ਦਾ ਹੋ ਜਾਂਦਾ ਹੈ ਕਿ ਚਲੋ ਸਵੇਰੇ ਨਾ ਠੰਡੇ ਠੰਡੇ ਜਾਂ ਫੇਰ ਸ਼ਨੀਵਾਰ ਦੀ ਨਾਈਟ ਅਸ ਸੀ ਸੇਵਾ ਦੇਖਣ ਜਾਈ ਦੀ ਐ ਸੇਵਾ ਹੁੰਦੀ ਐ ਨਾ ਗੁਰਦੁਆਰਿਆਂ ਚ ਤੇ ਉਹ ਬਹੁਤ ਅੱਛਾ ਸੀਸਗੰਜ ਗੁਰਦੁਆਰੇ, ਬੰਗਲਾ ਸਾਹਿਬ ਗੁਰਦੁਆਰੇ ਬਹੁਤ ਅੱਛਾ ਲੱਗਦਾ
ਹਾਂਜੀ ਇਹ ਤੇ ਬਹੁਤ ਭਾ ਉਪ ਸੱਚੇ ਪਾਤਸ਼ਾਹ ਤੁਹਾਨੂੰ ਵੀ ਮਨੂੰ ਵੀ ਐਵੇਂ ਦਿਨ ਦਿਖਾਏ ਮੈਂ ਵੀ ਐਵੇਂ ਕਰਾਂ ਮੇਰੇ ਕੋਲੋਂ ਵੀ ਐਵੇਂ ਹੋਏ, ਹਾਂਜੀ
ਜ਼ਰੂਰ ਸਭ ਨੂੰ ਦੇਖੋ ਇੱਕੋ ਜਿਹਾ ਟਾਈਮ ਨੀ ਰਹਿੰਦਾ ਸਭ ਨੂੰ ਠੀਕ ਵੀ ਕਰਦੇ ਨੇ, ਸਭ ਤੇ ਮੇਹਰ ਵੀ ਕਰਦੇ ਨੇ ਦਰਸ਼ਨ ਵੀ ਦਿੰਦੇ ਨੇ ਬਾਬਾ ਜੀ
ਹਾਂਜੀ
ਇੱਕ ਵਾਰ ਅਸੀ ਏਦਾਂ ਹੀ ਗਏ ਸੀ ਸ਼ਨੀਵਾਰ ਰਾਤੀ ਗਏ ਸੀਗੇ ਬੇਟੇ ਦਾ ਬਰਡੇ ਸੀਗਾ ਕਹਿੰਦਾ ਮੈਂ ਬਾਹਰ ਗੁਰਦੁਆਰੇ ਸੈਲੀਬ੍ਰੇਟ ਕਰਨਾ, ਮਤਲਬ ਤੇ ਰਾਤੀ ਅਸੀ ਗਿਆਰਾਂ ਵਜੇ ਘਰੋ ਗਏ ਬਾਰਾਂ ਵਜੇ ਅਸੀਂ ਗੰਜ ਗੁਰਦੁਆਰੇ ਪਹੁੰਚੇ ਉੱਥੇ ਅਸੀਂ ਸਾਰੀ ਰਾਤ ਬੈਠੇ ਇਨੀ ਸੇਵਾ ਕੀ ਤੀ ਫੁੱਲਾਂ ਦੀ ਸੇਵਾ, ਗਾਗਰਾਂ ਦੀ ਸੇਵਾ ਜਿਵੇਂ ਸਾਹਿਬ ਨੂੰ ਉਹ ਗਾਗਰਾਂ ਦੇ ਉਹਦੇ ਨਾਲ ਨਵਾਈਦੇ ਨਾ
ਹਾਂਜੀ, ਹਾਂਜੀ
ਕੱਚੀ ਲੱਸੀ ਨਾਲ ਜਿਵੇਂ ਗਾਗਰ ਭਰ ਕੇ ਉਹ ਚੀਜ਼ ਅਸੀਂ ਪਹਿਲੀ ਵਾਰ ਦੇਖ ਖੀ ਜਿਵੇਂ ਚਾਂਦੀ ਦੀਆਂ ਗਾਗਰਾਂ ਸੀਗੀਆਂ ਸ
ਅੱਛਾ, ਮੈਂ ਤੇ ਕਦੀ ਵੀ ਨਹੀਂ ਦੇਖੀ ਪਰ ਐਵੇਂ ਟੀ ਵੀ ਵਿੱਚ ਦੇਖਿਆ ਹੋਇਆ ਇੱਕੋ ਆਧ ਵਾਰੀ ਪਰ ਵੈਸੇ ਲਾਈਵ ਆਪਣੀ ਅੱਖਾਂ ਸਾਮਨੇ ਨੀ ਦੇਖਿਆ ਟੀ ਵੀ ਵਿਚ ਦੇਖਿਆ ਹੋਇਆ ਅੱਛਾ, ਫਿਰ ਤੁਸੀਂ ਵਾਹਿਗੁਰੂ ਦੀ ਮੇਹਰ ਨਾਲ ਉੱਥੇ ਕੀ ਦੇਖਿਆ ਫਿਰ ਤੁਸੀਂ ਦੱਸੋ ਜੀ। ਹਾਂਜੀ
ਜੀ, ਅਸੀਂ ਦੇਖਿਆ ਕਿ ਰਾਤੀ ਬਾਰ੍ਹਾਂ ਵਜੇ ਉਹ ਫੁੱਲਾਂ ਦੀ ਸੇਵਾ ਸ਼ੁਰੂ ਹੋ ਜਾਂਦੀ ਐ ਸਾਰੇ ਗਰੁੱਪ ਬਣਾ ਕੇ ਬਹਿ ਜਾਂਦੇ ਐ, ਫੁੱਲਾਂ ਨੂੰ ਨਾ ਕਟਿੰਗ ਕਰਦੇ ਐ। ਜਿਹੜੇ ਗੈਂਦੇ ਦੇ ਯੈਲੋ ਵਾਲੇ ਫੁੱਲ ਹੁੰਦੇ ਆ। ਉਹਨੂੰ ਸਿਰਫ ਉੱਪਰੋਂ ਪਰੋ ਉਹਦਾ ਯੈਲੋ-ਯੈਲੋ ਪਾਟ ਜਿਹੜਾ ਹੁੰਦਾ, ਸਿਰਫ ਉਹ ਕੱਟੀ ਦਾ ਏ। ਕੈਂਚੀ ਦੇ ਨਾਲ, ਉਹ ਟੋਕਰੀਆਂ ਭਰ ਭਰ ਕੇ ਅਸੀਂ ਕੱਠੀਆਂ, ਫੇਰ ਫੇਰ ਦੋਨੋ ਸਾਈਡ ਖੜੇ ਹੋ ਕੇ ਲਾਈਨਾਂ ਬਣ ਜਾਂਦੀਆਂ ਹੈਗੀਆਂ, ਸੱਚਖੰਡ ਵੇ ਜਿਹੜੇ ਪਾਸੇ ਅਸੀਂ ਮੱਥਾ ਟੇਕੀ ਦਾ ਉੱਥੇ ਫੇਿਰ ਸਾਰੀ ਸੰਗਤ ਨਾ ਗਾਗਰਾਂ ਨੂੰ ਫੜ ਕੇ ਹੱਥ ਲਗਾਂਦੀ ਐ। ਜਿਹੜੀ ਗਾਗਰਾਂ ਵਿੱਚ ਕੱਚੀ ਲੱਸੀ ਬਾਬਾ ਜੀ ਲਈ ਥੜੇ ਸਾਹਿਬ ਵਾਸਤੇ ਜਾਂਦੀ ਐ ਨਾ। ਫਿਰ ਸਭ ਇਹ ਸੋਚਦੇ ਨੇ ਕਿ ਸਾਡਾ ਵੀ ਹੱਥ ਲੱਗ ਜਾਏ। ਸਾਡੀ ਸੇਵਾ ਪ੍ਰਵਾਨ ਹੋ ਜਾਏ, ਸਾਨੂੰ ਸੇਵਾ ਦਾ ਮੌਕਾ ਕਾ ਮਿਲੇ, ਸਭ ਅੱਗੇ ਹੋ-ਹੋ ਕੇ ਨਾ ਗਾਗਰਾਂ ਫੜਦੇ ਨੇ ਇੱਕ-ਦੂਜੇ ਕੋਲੋਂ
ਅੱਛਾ ਜੀ।
ਅਸੀਂ ਵੀ ਉਹ ਕੀਤਾ ਬਾਬਾ ਜੀ ਨੇ ਕਰਵਾਇਆ ਸਾਡੇ ਕੋਲੋਂ। ਫੇਿਰ ਉਸ ਗਾਗਰਾਂ ਦੇ ਵਿੱਚ ਕੱਚੀ-ਲੱਸੀ ਲਿਆ ਕੇ ਵੇ ਥੜੇ -ਸਾਬ ਦੇ ਉੱਤੇ ਪਾ ਪਾਈ ਦੀਏ। ਫਿਰ ਥੜੇ ਸਾਹਿਬ ਨੂੰ ਟਾਵਲ ਦੇ ਨਾਲ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਟਾਵਲ ਹੁੰਦੈ ਆ ਉਹਨਾਂ ਦੇ ਕੋਲ ਫੇਰ ਇੱਕ-ਇੱਕ ਟਾਵਲ ਨਾਲ ਪਾਣੀ ਨੂੰ ਸਾਫ਼ ਕਰਕੇ, ਉਸ ਪਾਣੀ ਨੂੰ ਇੱਕ ਬਾਲਟੀ ਦੇ ਵਿੱਚ ਨਿਚੋੜਿਆ ਜਾਂਦਾ ਐ। ਜਿਹੜੀ ਕੱਚੀ-ਲੱਸੀ ਹੁੰਦੀ ਆ ਨਾ ਦੁੱਧਵਾਲੀ।
ਹਾਂਜੀ, ਹਾਂਜੀ।
ਟੌਵਲਾਂ ਨੂੰ ਉਹਦੇ ਵਿੱਚ ਨਿਚੋ ਭਰ ਕੇ ਸਾਫ਼ ਕਰਕੇ ਬਾਲਟੀਆਂ ਦੇ ਵਿੱਚ ਨਿਚੋੜ ਕੇ ਫਿਰ ਉਹੀ ਕੱਚੀ-ਲੱਸੀ ਸਾਰੀ ਸੰਗਤ ਵਿੱਚ ਵਰਤਾਈ ਜਾਂਦੀ ਐ। ਉਹਨੂੰ ਅੰਮ੍ਰਿਤ ਦੇ ਤੌਰ ਤੇ ਬੋਤਲਾਂ ਵਿੱਚ ਪਾ ਕੇ ਦਿੱਤਾ ਜਾਂਦਾ ਐ। ਉਹਨੂੰ ਆਪਣੀ ਅੱਖਾਂ ਵਿੱਚ ਜ ਮਤਲਬ ਪੰਜ- ਸ਼ਾਨਾਂ ਜਿਵੇਂ-ਅਸੀਂ ਕਰੀ ਦਾ, ਅੱਖਾਂ ਵਿੱਚ ਪਾਓ, ਸਿਰ ਵਿੱਚ ਪਾਓ ਹਨਾ, ਉਹ ਚੀਜ਼ ਫੇਰ ਹੁੰਦੀ ਐ। ਫੇਰ ਥੇੜਾ ਸਾਹਿਬ ਸਾਰਾ ਧੋ ਕੇ, ਫੇਰ ਉੱਥੇ ਬਾਬਾ ਜੀ ਦਾ ਆਸਨ ਵਿਛਾਇਆ ਜਾਂਦਾ ਐ। ਫਿਰ ਬਾਬਾ ਜੀ ਨੂੰ ਸਵੇਰੇ ਦੋ ਉੱਥੇ ਪ੍ਰਕਾਸ਼ ਹੁੰਦੇ, ਇੱਕ ਡੇਢ ਵਜੇ, ਇੱਕ ਢਾਈ ਵਜੇ।
ਅੱਛਾ ਜੀ।
ਇੱਕ ਡੇਢ ਵਜੇ ਵਾਲਾ ਔਦਾ, ਜਿਹੜਾ ਨੀਚੇ ਗੁਫਾ ਵਿੱਚ ਬਾਬਾ ਜੀ ਨੇ ਉਹ ਕੀਤਾ ਸੀ ਨਾ ਤਪੱਸਿਆ ਨੀਚੇ-ਨੀਚੇ ਥੜੇ ਸਾਭ ਦੇ ਨੀਚੇ ਹੁੰਦੀ ਐ ਥੋੜ੍ਹੀ ਦੋ-ਛੱ ਪੁੜੀਆਂ ਉੱਤਰ ਤੇ, ਇੱਕ ਉਹ ਡੇਢ ਵਜੇ ਕੀਤਾ ਉਹ ਪ੍ਰਕਾਸ਼ ਫੇਰ ਬਹੁਤ ਅੱਛਾ ਕੀਰਤਨ ਕਰਦੇ। ਨੇ ਢੋਲਕੀ- ਛੈਣਿਆਂ ਨਾਲ ਇੰਨਾ ਆਨੰਦ ਆਂਦਾ ਐ, ਬਹੁਤ ਇਵੇਂ ਲੱਗਦਾ ਜਿਵੇਂ- ਅਸੀਂ ਜਨਨਤ ਤੱਕ ਪਹੁੰਚੇ ਹੋਏ ਆ। ਬਹੁਤ, ਬਹੁਤ ਆਨੰਦ ਆਂਦਾ। ਫਿਰ ਉੱਪਰ ਦਾ ਪ੍ਰਕਾਸ਼ ਹੁੰਦਾ, ਢਾਈ ਵਜੇ ਫੇਰ ਉਹ ਪ੍ਰਕਾਸ਼ ਕਰਨ, ਕਰਨ ਤੋਂ ਪਹਿਲਾਂ, ਜਦੋਂ ਬਾਬਾ ਜੀ ਨੂੰ ਲਿਆਇਆ ਜਾਂਦਾ ਐ ਨਾ ਪੂਰੀ ਨੀਚੇ ਵ ਰੈਡ ਵੈਲਵੇਟ ਦੀ ਇੱਕ ਸ਼ੀਟ ਵਿਛਾਈ ਜਾਂਦੀ ਐ। ਉਹਦੇ ਉੱਤੇ ਜਿਹੜੇ ਫੁੱਲ ਅਸੀਂ ਕੱਟੇ ਹੁੰਦੇ ਆ। ਉਸ ਫੁੱਲਾਂ ਦੀ ਪੂਰੀ ਚਾਦਰ ਵਿਛਾਈ ਜਾਂਦੀ ਐ। ਪੂਰੇ ਫੁੱਲ ਵਿਛਾਏ ਜਾਂਦੇ ਐ, ਫੇਰ ਉਹਦੇ ਉੱਪਰ ਚੱਲ ਕੇ, ਭਾਈ ਜੀ ਬਾਬਾ ਜੀ ਨੂੰ ਲੈ ਕੇ ਆਂਦੇ ਆ। ਬੀੜ ਸਾਹਿਬ ਸਿਰ ਤੇ ਰੱਖ ਕੇ, ਤੇ ਪ੍ਰਕਾਸ਼ ਕੀਤਾ ਜਾਂਦਾ ਐ। ਹੋਰ ਫਿਰ ਬੜਾ ਅੱਛਾ ਕੀਰਤਨ ਹੁੰਦਾ ਹੈ। ਬਹੁਤ ਜੋਸ਼ ਨਾਲ ਬਹੁਤ ਹਲਕੀ ਆਵਾਜ਼ ਵਿੱਚ ਨ ਬਹੁਤ ਜੋਰ ਸ਼ੋਰ ਨਾਲ ਹੁੰਦਾ ਹੈ। ਬਹੁ ਹਾਂ ਬਹੁਤ
ਕੋਿ ਦਾ ਜੋਸ਼ ਆ
ਹਾਂ, ਹਾਂ, ਹਾਂ, ਹਾਂ, ਹਾਂ। ਸਭ ਨੂੰ ਏਦਾਂ ਲੱਗਦਾ ਕਿ ਬ ਅਸੀਂ ਵੀ ਬੋਲੀਏ, ਅਸੀਂ ਵੀ ਬੋਲੀਏ, ਅਸੀਂ ਵੀ ਉੱਚਾ-ਉੱਚਾ ਬੋਲੀਏ, ਜੈਕਾਰੇ ਲ ਗਾਈਏ, ਮਤਲਬ, ਔ ਨਜ਼ਾਰਾ ਈ ਕੁਛ ਅਲੱਗ ਹੀ ਹੁੰਦਾ, ਔ ਪੂਰਾ ਸੀਨ ਕੀ ਪੈਲੀ ਵਾਰ ਈ ਦੇਖਿਆ ਸੀਗਾ।
ਹੁੰ।
ਬੋਤ ਆਨੰਦ ਆਇਆ, ਬੋਤ-ਬੰਤ ਮਜ਼ਾ ਆਇਆ, ਸਾਨੂੰ।
ਅ ਕੋਈ ਐਸਾ ਬਚਦਾ ਈ ਨੀ ਹੋਗਾ, ਜਿਦੇ ਮਨ ਵਿੱਚ ਨਾ, ਐ ਜੋਸ਼ ਪੈਦਾ ਹੁੰਦਾ ਹੋ
ਨਾ-ਨਾ-ਨਾ, ਔਸ ਟੈਮ ਤੇ ਪਤਾ ਨੀ ਇੱਕ, ਔ ਨਜ਼ਾਰਾ ਈ ਬਿਲਕੁਲ ਅਲੱਗ ਹੀ ਦਿਖਦਾ ਹੈ, ਸਭ ਦੇ ਅੰਦਰ ਸਭ ਦੇ ਚੇਹਰਿਆਂ ਏਦਾ ਨੂਰ ਆ ਜਾਂਦਾ ਐ। ਕਿ ਬਸ ਅਸੀਂ ਬਾਬਾ ਜੀ ਦੇ ਦਰਸ਼ਨ ਕਰ ਰੇ ਆਂ, ਸਾਕਸ਼ਾਤ ਬਾਬਾ ਜੀ ਬੈਠੇ ਆ ਸਾਡੇ ਸਾਮਣੇ, ਅਸੀਂ ਆਪਣੀ ਦਿਲਾਂ ਦੀ ਗੱਲਾਂ ਕਰ ਰੇ ਆਂ। ਏਦਾਂ ਫੀਲ ਹੁੰਦਾ ਐ, ਕਿ ਅਸੀਂ ਜੋ ਕੁੱਝ ਕੈਣਾ ਮੰਗਣਾ ਅਸੀਂ ਮੰਗ ਸਕਦੇ ਆਂ, ਇਸ ਟੈਮ ਬਾਬਾ ਜੀ ਸਾਡੇ ਨਾਲ ਨੇ, ਸਾਡੇ ਕੋਲ ਨੇ ਏਦਾਂ ਲੱਗਿਆ।
ਹਾਂਜੀ-ਹਾਂਜੀ। ਅੱਛਾ, ਬੋਤ ਆਨੰਦ ਆਇਆ, ਗੱਲਾਂ ਸੁਣ ਤੁਆਡੀ ਗੱਲਾਂ ਸੁਣ ਕੇ ਵੀ, ਮੈਨੂੰ ਬੋਤ ਅੱਛਾ ਲੱਗਿਆ ਤੇ ਓਥੇ ਜਦ ਤੁਸੀਂ ਹੋਗੇ, ਤਦ ਕਿੰਨਾ ਆਨੰਦ ਆਇਆ ਹੋਏਗਾ, ਹਾਂਜੀ।
ਬੱਚੇ ਨਾਲ ਗਏ ਸੀ ਨਾ, ਬੱਚਿਆਂ ਨੇ ਇੱਥੇ ਵੀਡੀਓ ਵਗੈਰਾ ਬਣਾਈ ਸੀ, ਸਾਰੀ ਓਥੇ ਦੀ ਫੇਰ ਅਸੀਂ ਪਾਈ ਆਪਣੇ ਸਟੇਟਸ- ਸਭ ਦੇਖ ਰੇ ਸੀ, ਸਭ ਬੜਾ ਖੁਸ਼ ਹੋ ਰੇ ਸੀਗੇ, ਕਿ ਐ ਚੀਜ਼ ਅਸੀਂ ਵੀ ਅੱਜ ਦੇਖ ਰਖੀਏ ਤੁਆਡੇ ਕਰਕੇ, ਹਰ ਕੋਈ ਨਈ ਜਾ ਪਾਂਦਾ ਪਤਾ ਐ। ਕਿਉਂਕਿ ਰਾਤ ਦਾ ਟਾਈਮ ਹੁੰਦਾ ਐ ਨਾ, ਰਾਤ ਦਾ ਟਾਈਮ ਹੁੰਦਾ ਐ। ਪਰ ਐਵੇ ਕਿ, ਭਾਗਾਂ ਵਾਲੇ ਜਿੱਥੇ ਜਨਾਂ ਤੇ ਬਾਬਾ ਜੀ ਦੀ ਮੇਰ ਹੋਏ। ਤੇ ਉੱਠਦੇ ਵੀ ਨੇ, ਜਾਂਦੇ ਵੀ ਨੇ।
ਹਾਂ, ਚਲੋ ਬੋਤ ਵਧੀਆ ਗੱਲ ਐ, ਤੇ ਵਾਹਿਗੁਰੂ ਦੀ ਮੇਰ ਰਏ।
ਬਸ ਅਸੀਂ, ਓਈ ਕੈਂਦੇ ਬਾਬਾ ਜੀ ਸਭ ਤੇ ਮੇਰ ਕਰੇ, ਸਭ ਨੂੰ ਦਰਸ਼ਨ ਦੇਣ ਅਪਣੇ।
ਜੀ ਹਾਂਜੀ। ਬੋਤ ਅੱਛਾ ਲੱਗਿਆ ਐ, ਸਭ ਗੱਲਾਂ ਤੁਆਡੇ ਕੋਲੋ ਸੁਣ ਕੇ। ਹਾਂਜੀ, ਬਸ ਅਈਯੋ ਏ ਕਿ, ਸਾਡੇ ਵੀ ਭਾਗ ਸੱਚੇ ਪਾਤਸ਼ਾਹ, ਹਾਂਜੀ-ਹਾਂਜੀ। ਹਾਂ।
ਓਕੇ ਜੀ।
ਸਚੇ ਪਾਤਸ਼ਾਹ, ਹਾਂਜੀ ਹੋਰ ਸੁਣਾਓ।
ਬਸ ਏਦਾਂ ਈ ਐ, ਬੰਗਲਾ ਸਾਬ ਜਾਓ, ਤੇ ਓਥੇ ਦੀ ਓਥੇ ਦਾ ਨਜ਼ਾਰਾ ਅਲੱਗ ਦਿਖਦਾ, ਓਥੇ ਤਾਂ ਖੁੱਲ੍ਹੇ ਵੇੜੇ ਖੁੱਲੀ ਪਰਕਰਮਾ, ਓਥੇ ਦਾ ਸਰੋਵਰ ਬੋਤ ਵੱਡਾ ਐ ਨਾ। ਬਗੰਲਾ ਸੈਬ ਗੁਰਦੁਆਰੇ ਦਾ, ਬੋਤ ਵੱਡਾ ਐ, ਔਥੇ ਥੋੜੀ ਖੁੱਲੀ ਜਗ੍ਹਾ ਹੈਗੀ। ਗੀ ਹੈਨਾ, ਬੰਗਲਾ ਸੈਬ ਗੁਰਦਵਾਰਾ ਵੱਡਾ ਹੈਗਾ, ਤੇ ਓਥੇ ਆਪਣਾ ਅਨੰਦ ਆਂਦਾ ਐ।
ਜੀ ਹਾਂਜੀ, ਮੈਂ ਬੋਤ ਪੈਲੇ ਗੀ ਸੀ, ਕਾਫ਼ੀ ਸਾਲ ਹੋ ਚੁੱਕੇ ਨੇ ਹੁਨ, ਤੇ ਭੁੱਲ ਚੁੱਕਾ ਏਨਾ। ਨੀ ਯਾਦ ਐ। ਹਾਂਜੀ-ਹਾਂਜੀ, ਹਾਂ ਓਵੀਓ ਓਥੇ ਵੱਡਾ ਐ, ਹੁੰ।
ਓ, ਸੀਸਗੰਜ ਗੁਰਦੁਆਰੇ ਨਾਲੋ ਬਹੁਤ ਵੱਡਾ ਐ, ਸੀਸਗੰਜ ਗੁਰਦੁਆਰੇ ਨਾ ਐਚੁਲੀ ਓ ਸਰੋਵਰ ਵੀ ਨੀ ਐ, ਓਰ ਬਾੱਰ ਦਾ ਬਾੱਰ ਦਾ ਵੇੜਾ, ਵੀ ਜ਼ਾਦਾ ਵੱਡਾ ਨੀ ਐ। ਤੇ ਬੰਗਲਾ ਸੈਬ ਦਾ ਸਰੋਵਰ ਵੀ ਬਹੋਤ ਵੱਡਾ ਐ, ਸਰੋਵਰ ਦੀ ਪਰਿਕਰਮਾ ਵੀ ਬੋਤ ਵੱਡੀ ਏ, ਔਥੇ ਜਗਾ ਜਾਦਾ ਖੁੱਲੀ ਏ, ਔਥੇ ਬਾੱਰ ਦਾ ਵੇੜਾ ਵੀ ਬੋਤ ਵੱਡਾ ਖੁ ਖੁਲਾ ਐ, ਤੇ ਔਥੇ ਵੀ ਏਦਾਂ ਈ ਸਰੋਵਰ ਵਿੱਚ ਚੋ ਬਾਲਟੀਆਂ ਭਾਰ-ਭਾਰ ਕੇ, ਥੜਾ ਸਾਭ ਔਥੇ ਧੋਈ ਦਾ ਹੈਗਾ। ਸੇਵਾ ਕਰੀ ਦੀ ਏ, ਚਾੜੂਆਂ ਤੇ ਚਾੜੂ ਐਨੀ ਵੱਡੀ ਲਾਈਨ ਲੱਗ ਜਾਂਦੀ ਏ, ਸੇਵਾ ਕਰਨ ਦੀ, ਸਭ ਨੂੰ ਐ ਹੁੰਦਾ ਕਿ ਅਸੀਂ ਕਰੀਏ ਅਸੀਂ ਕਰੀਏ-ਅਸੀਂ ਕਰੀਏ ਵੀ ਸਾਨੂੰ ਮਿਲੇ ਐ ਸੇਵਾ, ਅਸੀਂ ਬਸ ਕਰੀਏ ਤੇ ਕੋਈ ਬਾਲਟੀਆਂ ਇੱਕ-ਦੂਜੇ ਕੋਲੋਂ ਖਿੱਚਦਾ, ਕੋਈ ਪਾਣੀ ਪਾਂਦਾ, ਕੋਈ ਚਾੜੂ ਮਾਰਦਾ, ਕੋਈ ਵਾ ਪਰ ਮਾਰਦਾ, ਬੋਤ ਅੱਛਾ ਲੱਗਦਾ ਐ।
ਹਾਂਜੀ ਉੱਥੇ ਵੀ ਗਏ ਉੱਥੇ ਵੀ ਗਏ ਹੋਏ ੳ ਤੁਸੀਂ ਨਾ।
ਹਾਂਜੀ-ਹਾਂਜੀ ਉੱਥੇ ਤਾਂ ਸਾਡਾ ਪੈਲੇ ਬੜਾ ਰੂਟੀਨ ਸੀ, ਬੱਚੇ ਛੋਟੇ ਹੁੰਦੇ ਸੀ ਨਾ ਹਰ ਸ਼ਨੀਵਾਰ ਜਾਈਦਾ ਸੀ। ਕਦੀ ਲੰਗਰ ਲੈ ਕੇ ਜਾਈਦਾ ਸੀਗਾ। ਕਦੀ ਸੇਵਾ ਕਰਨ ਜਾਈਦਾ ਸੀਗਾ, ਬਸ ਹੁਨ ਬਚ ਬੱਚੇ ਵੱਡੇ ਹੁੰਦੇ ਤੇ ਉਨਾਂ ਦੀ ਪੜ੍ਹਾਈਆਂ ਏਦਾਂ ਦੀਆਂ ਹੈਗੀਆਂ ਕਿ ਹੁਨ ਬਸ ਨਿਕਲਿਆ ਈ ਨੀ ਜਾਂਦਾ। ਘੱਟ ਹੋ ਗਿਆ ਮਤਲਬ ਅੱਗੇ ਨਾਲੋ ਥੋੜਾ, ਹੁਨ ਵੱਡੀਆਂ ਪੜ੍ਹਾਈਆਂ ਨੇ ਹੁਨ ਟਾਈਮ ਜਾਦਾ ਪੇਪਰ ਵੀ ਜਿਵੇਂ ਆ ਜਾਂਦੇ ਆ ਵਿਚ-ਵਿਚ।
ਹਾਂਜੀ ੳ ਲੰਗਰ ਈ ਤੁਸੀਂ ਕਿਵੇਂ ਜਿਵੇਂ ਜਿਵੇਂ ਕੀ ਚੀਜ਼ ਬਨਾ ਲੈਂਦੇ ਸੀ ਜਲਦੀ ਜੋ ਸਈ ਬਨ ਜਾਂਦੀ ਸੀ।
ਹਾਂ ਦੇਖੋ ਕਦੀ ਖੀਰ ਬਣਾ ਲਈ ਸੀ ਸ਼ਾਮੀ ਰਿੰਨ ਨੀ ਰੱਖ ਦਿੰਦੇ ਸੀਗੇ, ਰਾਤੀ ਨਿਕਲਦੇ ਸੀ ਨਾ। ਸੱਤ ਅੱਠ ਵਜੇ
ਹਾਂਜੀ-ਹਾਂਜੀ।
ਤੇ ਸ਼ਾਮੀ ਚਾਰ ਵਜੇ ਜਿਵੇਂ ਬਨਾਨੀ ਰੱਖ ਦੀਤੀ ਦੋ ਘੰਟੇ ਲੱਗ ਜਾਂਦੇ ਸੀ ਖੀਰ ਬਨਾ ਦਿਤੀ। ਕਦੀ ਛੋਲੇ ਬਨਾ ਲਿਤੇ ਛੋਲਿਆਂ ਦੇ ਨਾਲ ਅਸੀਂ ਕੁਲਚੇ ਲਿਆਏ ਬਾਰੋਂ ਰੈਡੀਮੇਡ।
ਅੱਛਾ-ਅੱਛਾ ਹਾਂਜੀ।
ਆਲੂ ਦੀ ਸਬਜ਼ੀ ਬਣਾਈ ਉਦੇ ਨਾਲ ਬ੍ਰੈਡ ਸਰਵ ਕੀਤੀ। ਏਦਾਂ ਤੇ ਏਦਾਂ ਕੁਛ ਵੀ ਜਿਵੇਂ ਸਮਝ ਆ ਜਾਂਦਾ ਸੀ ਜੋ ਬਣ ਜਾਏ ਜਲਦੀ। ਫੇਰ ਸਮੋਸੇ ਲੈ ਗਏ ਕਦੀ ਰੇਡੀਮੇਡ।
ਕਦੇ ਨੀ ਕੀਤਾ ਐ ਸਭ।
ਕੰਯੋ
ਆ ਮੈਂ ਕਦੀ ਨੀ ਕੀਤਾ ਵੈਸਾ।
ਨਈ ਹੁਨ ਜਿਵੇਂ ਸਾਡੇ ਗੁਰਦੁਆਰੇ ਲੜੀ ਵੀ ਚੱਲਦੀ ਰਈ ਏ ਜਿਵੇਂ ਹੁਣ ਐ ਸ਼ਹੀਦੀ ਗੁਰ
ਹੈਲੋ ਜੀ ਹੈਲੋ।
ਹੈਲੋ।
ਹੈਲੋ
ਹਾਂਜੀ ਆਵਾਜ਼ ਆ ਰਈ ਏ।
ਹਾਂਜੀ-ਹਾਂਜੀ ਆਵਾਜ਼ ਆ ਰਈ ਏ, ਜੇ ਮੈਨੂੰ ਲੱਗਿਆ ਵਿੱਚ ਆਵਾਜ਼ ਜਿਵੇਂ ਚਲੀ ਗਈ। ਹਾਂਜੀ ਬੇਟੀ ਸੁਨ ਰਈ ਸੀ ਆਵਾਜ਼ ਆ ਰਈ ਕਿੰਨੀ ਆ ਰਈ ਏ, ਮੈਂ ਕਿਆ ਆ ਰਈ ਏ ਮੈਨੂੰ ਆਵਾਜ਼ ਬਿਲਕੁਲ ਆ ਰਈ ਏ।
ਅੱਛਾ-ਅੱਛਾ ਹਾਂਜੀ ਜਿਵੇਂ ਹੁਨ ਆਪਣਾ ਸ਼ਹੀਦੀ ਗੁਰਪੁਰਬ ਗਿਆ ਐ, ਪੰਜਵੀਂ ਪਾਤਸ਼ਾਹੀ ਦਾ
ਹਾਂਜੀ-ਹਾਂਜੀ
ਅ ਪਾਠਾਂ ਦੀ ਲੜੀ ਚੱਲਦੀ ਏ ਗੁਰਦੁਆਰੇ।
ਹਾਂਜੀ-ਹਾਂਜੀ
ਹਾਂ ਤੇ ਉੱਥੇ ਵੀ ਸਾਡੀ ਵਾਰੀ-ਵਾਰੀ ਵ ਵਾ ਇੱਕ-ਇੱਕ ਦਿਨ ਸਭ ਨੂੰ ਲੰਗਰ ਦੀ ਵਾਰੀ ਮਿਲਦੀ ਏ ਤੇ ਵੀ ਜਿੰਨਾ ਬਾਬਾ ਜੀ ਕਰਵਾ ਦੇਣ ਸੇਵਾ, ਓਨੀ ਕਰੀ ਦੀ ਏ।
ਚਲੋ ਵਾਹਿਗੁਰੂ ਦੀ ਮੇਰ ਨਾਲ ਬੋਤ ਅੱਛਾ ਆਨੰਦ ਆਇਆ ਤੁਹਾਡੀ ਗੱਲਾਂ ਸੁਣ ਕੇ। ਹੁਣ ਫਿਰ ਗੱਲ ਕਰਾਂਗੇ ਹਾਂਜੀ ਬਹੁਤ ਅੱਛਾ ਲੱਗਿਆ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅ
ਸਤਿ ਸ੍ਰੀ ਅਕਾਲ, ਸਤਿ ਸ੍ਰੀ
ਸਤਿ ਸ੍ਰੀ ਅਕਾਲ ਜੀ।